ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਹੋਰ ਕਿਵੇਂ ਹੋ।
ਹਾਂਜੀ, ਮੈਂ ਵਧੀਆ, ਠੀਕ-ਠਾਕ ਤੁਸੀਂ ਸੁਣਾਓ।
ਬਸ ਬਸ, ਬਹੁਤ ਵਧੀਆ।
ਆਲੋ
ਹੋਰ, ਕੀ ਕਰ ਰਹੇ ਸੀ।
ਬ ਬਸ ਕੁਛ ਨੀ, ਬਸ ਹਾਂਜੀ ਹਾਂਜੀ, ਰੋਟੀ- ਬਣੀ ਹੋਈ ਏ ਫੇਰ। ਹਾਂ ਹਾਂ, ਰੋਟੀ-ਪਾਣੀ ਖਾ ਲਿਆ ਬਸ ਫ੍ਰੀ ਹੋਗੇ। ਵਧੀਆ, ਠੀਕ-ਠਾਕ। ਬਸ, ਬੇਟਾ ਲੱਗਾ ਸੀ, ਹਾਂਜੀ ਹਾਂਜੀ, ਬੇਟਾ ਲੱਗਾ ਸੀ। ਹਾਂਜੀ, ਮੈਂ ਕਿਹਾ ਬਸ ਬੇਟਾ ਲੱਗਾ ਵੀ ਮੰਮਾ ਪੇਟ ਦਰਦ ਹੋ ਰਿਹਾ, ਪੇਟ ਦਰਦ। ਬੱਚੇ ਬਾਰਲਾ ਫਾਸਟ-ਫੂਡ ਬਹੁਤ ਖਾਂਦੇ ਨੇ। ਹੜਦੇ ਹੈ ਨੀ ਗੇ।
ਹਾਂਜੀ ਬਿਲਕੁਲ, ਮੰਨਦੇ ਹੀ ਨੀ ਬੱਚੇ ਜੀ ਮੈਂ। ਕਿੰਨੀ ਵਾਰ ਸਮਝਾ ਬੈਠੀ ਆ ਨਾ ਖਾਇਆ ਕਰੋ ਮੈਂ ਘਰ ਤਾਨੂੰ ਚੀਜ਼ਾਂ ਬਣਾ ਦਿੰਨੀ ਆ ਵਧੀਆ ਵਧੀਆ। ਹੈਲਦੀ ਚੀਜ਼ਾਂ ਖਾ ਲੋ ਮਤਲਬ ਜਿਹੜੀ ਸਿਹਤ ਵਾਸਤੇ ਵੀ ਵਧੀਆ ਹੋਣ। ਵੀ ਉਹ ਚੀਜ਼ਾਂ ਖਾ ਲੋੋ ਤੁਸੀਂ ਖਾਂਦੇ ਹੀ ਨਹੀਂ ਇਹ ਬਾਹਰ ਦੇ ਮੋ। ਮੋਮੋਸ ਚੌਮਨ ਜੀ।
ਹਮ! ਕਈ ਵੀ ਨੀ ਹੁੰਦੀ ਨਾ ਫੇਰ ਵੀ ਬੱਚੇ ਕਹਿਣਗੇ ਨਹੀਂ ਇਹੀ ਟੇਸਟੀ ਆ ਬਾਹਰਲੇ ਟੇਸਟੀ ਤੁਹਾਨੂੰ ਬਣਾਉਣੀ ਨੀ ਆਉਂਦੀ। ਬਣਾਣੀ ਜਿੰਨਾ ਮਰਜੀ ਕੋਸ਼ਿਸ਼ ਕਰ ਲੋ ਹਨਾ ਜਿੰਨਾ ਮਰਜੀ ਹਾਂਜੀ।
ਮੈਂ ਤਾਂ ਬਲਕਿ ਬਲ ਹੁਣੇ ਪਿੱਛੇ ਹੀ ਮੇਰੀ ਧੀ। ਬਿਮਾਰ ਹੋਈਏ ਉਹਨੂੰ ਬਲਕਿ ਪੇਟ ਇਨਫੈਕਸ਼ਨ ਹੋ ਗਿਆ ਸੀਗਾ ਉਹੀ ਫਿਰ ਡਾਕ। ਡਾਟਰ ਨੇ ਕਿਹਾ ਕਿ ਵੀ ਨਹੀਂ ਖਾਣਾ ਪਰ ਮੰਨਦੇ ਕਿੱਥੇ ਨੇ ਬੱਚੇ। ਕੱਲ ਵੀ ਮੈਨੂੰ ਮੋਮੋਸ ਲਿਆ ਦੋ ਸਪਰਿੰਗ ਰੋਲ ਲਿਆ ਦੋ।
ਹਾਂਜੀ ਹਾਂ ਏਦ ਕਰਦਾਦਾ। ਸਮਝਾਈਦਾ ਵਾਕ ਕਰਏ ਨਾ ਨਹੀਂ ਹ‌ ੜਦੇ।
ਨਹੀਂ- ਨਹੀਂ ਬਿਲਕੁਲ ਨਹੀਂ ਹਟਦੇ। ਇਹਨਾਂ ਨੂੰ ਬੱਚਿਆਂ ਨੂੰ ਆਪ ਪਤਾ ਨੀ ਨਾ ਦੇਖੋ ਹੁਣ ਹੈ ਤੇ ਨਿਆਣੇ ਹੀ ਨੇ। ਜੇ ਮਾਪੇ, ਕਹਿੰਦੇ ਨੇ ਤੇ ਤਾਂ ਇਹਨਾਂ ਨੂੰ ਬੁਰਾ ਲੱਗਦਾ।
ਚੰਗਾ ਲੱਗਦਾ ਹਾਂਜੀ, ਹਾਂਜੀ ਹਾਂ ਇਹ ਤਾਂ ਹੈ ਹੀ ਆ ਬਿਲਕੁਲ ਸਹੀ ਗੱਲ ਏ। ਹਮ
ਹਮ
ਬੱਚੇ ਸੋਚਦੇ ਸੀ ਪੈਸੇ।
ਜਦਕਿ ਮੈਂ ਇੰਨੀ ਵਧੀਆ -ਵਧੀਆ ਚੀਜ਼ਾਂ ਇਹਨਾਂ ਨੂੰ ਘਰ ਹਾਂ ਨਹੀਂ, ਬਿਲਕੁਲ ਮੈਂ ਇਹਨਾਂ ਨੂੰ। ਇੰਨੀ ਵਧੀਆ -ਵਧੀਆ ਚੀਜ਼ਾਂ ਘਰ ਬਣਾ ਕੇ ਦਿੰਦੀ ਆਾਂ ਹੁਣ ਪਿੱਛੇ ਕਟਲੇਟ ਜੇ ਬਣਾਏ ਸੀ ਉਹ ਆਲੂ ਆਲੇ। ਮੈਂ ਬਲਕਿ ਯੂਟਿਊਬ ਤੋਂ ਦੇਖ। ਕਿ ਇਹਨਾਂ ਨੂੰ ਚੀਜ਼ਾਂ ਬਣਾ -ਬਣਾ ਕੇ ਦਿ ਖਾਂਦੀ ਹਾਂ ਕਿ ਬ ਚਲੋ ਇਹ ਖਾ ਲ ਲੋ ਉਹ ਖਾ ਲੋ ਪਰ ਨਹੀਂ।
ਮੇਰੀ ਵੀ ਕੋਸ਼ਿਸ਼ ਮ ਜਾਂਦੀ ਘਰ ਇਧਰ ਕ ਦੇਵਾਂ ਤੇ ਪਰ ਨਹੀਂ ਪਰ, ਮੰਨਦੇ ਉਹ ਨਾ ਮਸਾਲੇ -ਮਸੂਲੇ ਬਹੁਤ ਜ਼ਿਆਦਾ ਤੇਜ਼ ਪਾ ਦਿੰਦੇ ਉਹ ਨਾ ਪੇਟ ਚ ਇਨਫੈਕਸ਼ਨ ਵਗੈਰਾ ਹੋ ਜਾਂਦੀ ਨਾ ਬੱਚਿਆਂ ਦੇ। ਹ
ਹਾਂਜੀ -ਹਾਂਜੀ
ਤੇ ਉਹ ਨਾ ਫੇਰ ਉਹ ਕਹਿਣਗੇ ਤ ਸਵਾਦ ਹੈ ਬਾਅਦ ਭਾਵੇਂ ਦਵਾਈਆਂ ਚ ਪੈਸੇ ਲੱਗ ਜਾਣ।
ਬਿਲਕੁਲ- ਬਿਲਕੁਲ ਬਾਅਦ ਚ ਦਵਾਈਆਂ ਚ ਪੈਸੇ ਲੱਗਦੇ ਨੇ ਉਹੀ ਨਾ ਉਹ। ਗੰਦਮੰਦ ਤੇਲ ਚ ਇੱਕ ਤੇਲ ਚ ਹੀ ਉਹ ਬਾਰ- ਬਾਰ- ਬਾਰ -ਬਾਰ, ਚਲਦੇ ਰਹਿੰਦੇ ਨੇ ਉਹ ਕਿਹੜਾ ਤੇਲ ਨੂੰ ਛਾਣਦੇ ਨੇ ਬਾਰ- ਬਾਰ। ਉਸੀ ਤੇਲ ਨੂੰ ਔਰ ਜਿਹੜੀ ਉਹ ਉੱਪਰ ਚਟਣੀ। ਲਾਉਂਦੇ ਨੇ ਉਹ ਵੀ ਤੇਲ ਚ ਬਣਦੀ ਹੈ ਨੀਰੇ।
ਚਲਾਦੀ ਆ ਹਾਂਜੀ। ਹੁ ਬੱਚਾ ਬਸ ਸਹੀ ਨੀ ਹੈਗੀ ਨਾ।
ਹਾਂਜੀ -ਹਾਂਜੀ ਅੱਜ ਕੱਲ ਦੇ ਨਾ ਬਚ। ਤਾਂ ਇਹ ਸ਼ੋਸ਼ੇਬਾਜ਼ੀ ਜਿਹੀ ਹੋ ਗਈ ਏ ਕਿ ਵੀ ਉਹ ਦੂਜਾ ਬੰਦਾ ਖਾ ਰਿਹਾ ਤੇ ਅਸੀਂ ਵੀ। ਖਾਵਾਂ ਉਹਨੇ ਐਵੇਂ ਕੀਤਾ ਤੇ ਅਸੀਂ ਵੀ ਉਵੇਂ ਕਰੀਏ।
ਇਸ ਤਰ੍ਹਾਂ ਲਗਾ ਦਿੰਦੇ ਆ ਬੱਚੇ ਫ ਉਹ ਬੈ ਫ ਚਣ ਵਸੀ ਕਹਿਣਗੇ। ਆ ਯਹ ਉਫਰ ਲਗੀ ਹੈ ਯਹ ਔਫਰ ਲੱਗੀ ਹੈ ਖਿਲਾ ਦੋ ਕੁਛ ਹੀ ਖਿਲਾ ਦੋ। ਏਦਾਂ ਦ ਕਰਢ ਲੱਗ ਪੈਂਦੀ ਆ ਫੇਰ।
ਅੱਜ ਕੱਲ੍ਹ ਜਿਹੜਾ ਫੋਨਾਂ ਨੇ ਵੀ ਕੰਮ ਖਰਾਬ ਕੀਤਾ ਹੋਇਆ ਬਹੁਤ ਜ਼ਿਆਦਾ। ਫੋਨ ਚ ਬੱਚੇ ਵੇਖਦੇ ਨੇ ਕਿ ਨਵੀਂ ਦੁਕਾਨ ਖੁੱਲੀ ਏ ਨਵਾਂ ਔਫਰ ਲੱਗਿਆ ਏ। ਚਲੋ ਨਵੀਂ -ਨਵੀਂ ਚੀਜ਼ਾਂ, ਓਹੀ ਚੀਜ਼ਾਂ ਤੇ ਉਹੀ ਨੇ ਪੁਰਾਣੀਆਂ ਹੀ ਨੇ ਆਲੂ ਭਰ ਕੇ ਕਰ ਲੋ। ਟਿੱਕੀ ਬਣਾ ਕੇ ਕਰ ਲੋ ਹੈ ਤੇ ਉਹੀ ਨੇ ਪਰ ਉਹਨਾਂ ਨੂੰ ਨਵੇਂ ਤਰੀਕੇ ਨਾਲ। ਕਰ ਦਿੰਦੇ ਨੇ। ਤੇਲ-ਤੂਲ ਲਾਕੇ ਜਿਹੜੀ ਚਟਨੀਆਂ ਨੇ ਨਵੀਂ-ਨਵੀਂ ਬਣਾਕੇ।
ਹੂੰ
ਮੰਨਦੇ ਕਿੱਥੇ ਨੇ ਜੀ ਬੱਚੇ ਨਹੀ ਹੱਟਦੇ, ਬੱਚਿਆਂ ਨੂੰ ਤੇ ਕਿੰਨੀ ਵਾਰ ਕਹਿ ਲਓ, ਨਹੀਂ ਪੁੱਤਰ ਨਹੀਂ, ਇੱਹ ਚੀਜ਼ ਗੱਲਤ ਏ।
ਹਾਂਜੀ-ਹਾਂਜੀ ਹਾਂ
ਕੀ ਹੋਇਆ, ਪੇਟ'ਚ ਦਰਦ ਹੋ ਰਿਹਾ?
ਹਾਂਜੀ-ਹਾਂਜੀ, ਪੇਟ'ਚ ਦਰਦ ਹੋ ਰਿਹਾ ਆ ਸੀਗਾ, ਤੇ ਫਿਰ ਜਦੋਂ ਮਤਲਬ ਡੌਕਟਰ ਕੋਲ ਬੈ ਵਗੈਰਾ ਲੈਦੇ, ਤੇ ਉਹ ਕਹਿੰਦੇ, ਕਹਿੰਦੇ ਬਾਹਰਲਾ ਖਾਣਾ ਬੰਦ ਕਰੋ, ਤੇ ਫੇਰ ਮੈਂ ਕਿਹਾ, ਮੈਂ ਕਿਹਾ ਡਾਕਟਰ ਤੁਸੀਂ ਕਹਿਕੇ ਦੇਖਲੋ, ਜੇ ਮੰਨਦੇ ਨੇ ਤੇ ਸਾਡਾ ਤਾ ਮੰਨਦੇ ਨੀ ਹੈਗੇ, ਮੈ ਕਿਹਾ, ਹਾਂ। ਤੁਸੀਂ ਦੇਖਲੋ ਕੇ ਲੈਕੇ, ਹੁਨ ਡਾਕਟਰ ਵੀ ਸਮਝਾਂਦੇ ਨੇ। ਬੇਟਾ ਨਹੀਂ, ਸਕੂਲ ਜਾਣਾ ਹੁੰਦਾ, ਇਹ ਚੀਜ਼ਾਂ ਨਹੀਂ ਚੰਗੀਆ ਫਿਰ ਛੁੱਟੀ ਵਗੈਰਾ ਹੁੰਦੀ ਹੈ, ਸਕੂਲੋਂ ਹਨਾ, ਤੇ ਫਿਰ ਟੀਚਰਸ ਵੀ ਬੋਲਦੇ ਨੇ, ਐਪਲੀਕੇਸ਼ਨ ਲਿਖਕੇ ਦੋ, ਯੇ ਕਰੋ ਮੈਡੀਕਲ ਸਰਟੀਫਿਕੇਟ ਲੈਕੇ ਦੋ, ਆਹ ਕਰੋ। ਉਦੋਂ ਕਿੰਨੇ ਪੰਗੇ ਖਾਨੇ ਪੈਂਦੇ ਆ। ਪਰ ਫਿਰ ਵੀ ਨਹੀਂ ਹਟਦੇ, ਹੂੰ, ਫਿਰ ਵੀ ਨਹੀਂ ਹਟਦੇ ਹਨਾ। ਹਾਂਜੀ-ਹਾਂਜੀ।
ਨਾ, ਉਹੀ ਹੈ ਨਾ, ਦੇਖੋ ਜੇ ਬਮਾਰ ਪੈਣਗੇ ਅੱਗੇ, ਪੜ੍ਹਾਈਆਂ ਵੀ ਖਰਾਬ ਹੋਣਗੀਆਂ। ਪੇਪਰ ਵੀ ਆਣ ਵਾਲੇ ਨੇ, ਕਿੰਨੀ ਕੁ ਛੁੱਟੀਆਂ ਲੈ ਲੈਣਗੇ ਸਕੂਲੋਂ।
ਹਾਂਜੀ-ਹਾਂਜੀ।
ਨਾਲੇ ਇੱਕ ਅੱਜ-ਕੱਲ ਸਕੂਲਾਂ ਨੇ ਵੀ ਤੇ, ਕੰਟੀਨ ਜੀ ਚਲਾਤੀ ਹੈ, ਉੱਥੇ ਵੀ ਓਹੀ ਪੈਟੀਜ਼ ਹੋ ਗਈ, ਐ, ਬਰਗ ਗਰਜੇ ਹੋ ਗਏ, ਇਹਨਾਂ ਨੇ ਰੱਖਤੇ ਨੇ ਸਾਰਾ ਸਮਾਨ। ਫਿਰ ਕਿੱਧਰ ਬੱਚੇ ਮੰਨਦੇ ਨੇ।
ਬੱਚ ਕਿੱਥੇ ਮੰਨਦੇ ਨੇ, ਦੇਖੋ-ਦੇਖੀ ਰ ਇੱਕ ਬੱਚਾ ਖਾ ਰਿਹਾ, ਤੇ ਫਿਰ ਦੂਸਰਾ ਵੀ ਖਾਂਦਾ ਏ ਦ ਫਿਰ ਤੀਸਰਾ ਵੀ ਖਾਂਦਾ ਏ, ਬਸ, ਮੇਰੀ ਹਾਂਜੀ-ਹਾਂਜੀ, ਹਾਂ, ਮੇਰੀ ਭੈਣ ਨੇ ਖਾਤੀ ਹੈ, ਬਸ। ਹਾਂ, ਨਹੀਂ ਖਾਦਾ ਤੇ ਖਾਦਾ। ਬਸ ਫੋਨ ਤੇ ਵੀ, ਬਸ ਇਹੀ ਬੱਚੇ ਅੱਜ-ਕੱਲ ਕਰਦੇ ਰਹਿੰਦੇ ਆ ਵੀ, ਮੈਂ ਮਤਲਬ ਉੱਥੇ ਖਾਕੇ ਆਂਇਆ, ਉਥੇ ਦਾ ਟੇਸ ਠੀਕ ਸੀਗਾ ਤੇ, ਆਪਾਂ ਇਕੱਠੇ ਚੱਲਾਂਗੇ ਖਾਣ ਤੇ, ਫੇਰ ਬਸ ਉਹੀ ਫਿਰ ਹਾਂ ਉਹ ਖਾਕੇ ਆਇਆ, ਤੇ ਮੈਂ ਵੀ ਜਾਣਾ। ਮੈਨੂੰ ਵੀ ਭੇਜੋ। ਮੈ ਵੀ ਦੇਖਿਆ ਵਾ ਕਿਦਾਂ ਦਾ ਟੇਸਟ ਐ, ਹਾਂਜੀ-ਹਾਂਜੀ। ਹਾ, ਹਾਂ, ਹਾਂ, ਆ ਨਵੇਂ-ਨਵੇਂ ਸਿਸਟਮ ਸ਼ੁਰੂ ਕੀਤੇ, ਵਨ-ਨਾਂਈਟੀ ਵਿੱਚ, ਟੂ-ਨਾਂਈਨਟੀ-ਨਾਈਨ ਵਿੱਚ
ਹਾਂ, ਐ ਜਿਹੜੇ ਐ ਉਹੀ ਤੇ ਨਾ, ਐ ਬੱਚਿਆਂ ਨੂੰ ਆਕਰਸ਼ੀਤ ਕਰਨ ਵਾਸਤੇ ਤੇ ਇਹ ਔਫਰ ਲਾਂਦੇ ਨੇ। ਕੀ ਬਈ ਇੰਨੇ ਦਾ ਸਮਾਨ ਲੈਲੋ, ਇੰਨਾ ਕਰਲੋ, ਇਨੇ ਦਾ ਸਮਾਨ ਲੈਲੋ, ਐਨਾ ਕਰਲੋ, ਇਹ ਬੱਚਿਆਂ ਨੂੰ ਆਕਰਸ਼ੀਤ ਕਰਨ ਵਾਸਤੇ ਤੇ ਚੀਜ਼ਾਂ ਲਾਂਦੇ ਨੇ।
ਪਤਾ ਨੀ ਲੱਗਦਾ ਨਾ ਇੱਨਾਂ, ਉਹ ਤੇ ਕਾਫ਼ੀ ਚੀਜ਼ਾਂ ਪੰਦਰਾਂ-ਸੋਲਾਂ ਚੀਜ਼ਾਂ ਤੇ ਰੈਂਦੇ ਨੇ, ਹਨਾ ਜਿੱਦਾਂ ਮਤਲਬ, ਅਹ, ਟੂ ਨਾਂਈਟੀ-ਨਾਈਨ ਦੀਆਂ ਲਗਾਲੋ, ਯਾਂ ਵਨ ਨਾਂਈਟੀ ਦੀਆਂ ਲਗਾਲੋ। ਬੂਕੇ ਸਿਸਟਮ ਜਿਹੜਾ ਸਟਾਰਟ ਕੀਤਾ ਹੋਇਆ, ਉਹਦੇ ਵਿੱਚ ਉਹ ਬੱਚਾ ਫੇਰ ਦੇਖਕੇ ਦਿਲ ਕਰਦਾ, ਆਹ ਵੀ ਖਾ ਲਵਾ, ਉਹ ਵੀ ਖਾਵ ਖ ਪਰ ਪੇਟ ਨੀ ਨਾ ਮੰਨਦਾ, ਫਿਰ ਮਤਲਬ ਪਹਿਲੇ ਜੀ ਕਰਦਾ ਖਾਈਜੋ, ਖਾਈ ਜਾਓ ਫਿਰ ਬਾਅਦ'ਚੋ ਪਛਤਾਂਦੇ ਨੇ।
ਹਾਂਜੀ-ਹਾਂਜੀ, ਵਹੀਂ ਨਾ ਬੱਚੇ ਹੱਟ ਦੇਈ ਨੀ, ਜਿੰਨਾ ਮਰਜੀ ਸਮਝਾ ਲੋੋ, ਜੋ ਮਰਜ਼ੀ ਜੋ ਮਰਜੀ ਕਹਿ ਲਓ, ਫਿਰ ਉਹੀ ਨਾ ਬਾਅਦ'ਚ ਬਿਮਾਰ ਹੋਵਾਂਗੇ, ਹੋਣਗੇ ਬੱਚੇ ਸਾਨੂੰ ਹੀ ਮੁਸੀਬਤ ਏ, ਸਾਡੇ ਸੀਰ ਹੀ ਪਏਗਾ, ਨਾ ਸਕੂਲ ਜਾਣਗੇ ਫਿਰ ਟਿਊਸ਼ਨ ਨੀ ਜਾਣਗੇ, ਪੜ੍ਹਾਈਆਂ ਖਰਾਬ ਹੋਣਗੀਆਂ।
ਹਾਂਜੀ, ਹ ਵੀ ਯਾਰ ਆ ਬੜੇ ਟੈਨਸ਼ਨ ਵੀ ਪੀ ਰਹਿੰਦੀ ਹੈ, ਨਾ ਖਾਓ, ਨਾ ਖਾਓ, ਹਟਜੋ, ੲਕ ਮੌਸਮ ਵੀ ਅ ਦੇਖੋ, ਬਰਸਾਤ ਦਾ ਆ ਰਿਹਾ ਹਨਾ।
ਹੂੰ, ਹੂੰ, ਬਿਲਕੁਲ, ਬਿਲਕੁਲ।
ਹਾ ਡਰ ਹੀ ਲੱਗਦਾ ਏਦਾਂ ਦੀ ਚੀਜ਼ਾਂ ਤੋਂ।
ਆਈਸਕ੍ਰੀਮ ਲੈਣ
ਹਾਂਜੀ!
ਹੂੰ, ਬਸ ਜੀ ਸਮਝਾ-ਸਮਝਾਕੇ ਥੱਕਜੋ, ਮੰਨਦੇ ਹੀ ਨਹੀਂ। ਜਿੰਨਾ ਮਰਜ਼ੀ ਸਮਝਾਲੋੋ। ਪਰ ਉਹੀ ਹੈ ਨਾ, ਕਰਨੀ ਤੇ ਆਪਣੇ ਮਨ ਦੀ ਹੈ ਇਹਨਾਂ ਨੇ, ਸਾਡੀ ਕਿੱਥੇ ਸੁਣਨੀ ਆ।
ਹਾਂਜੀ, ਹਾਂਜੀ! ਸਾਡੀ ਕਿਥੇ ਸੁਣਣੀ ਐ ਸਹੀ ਗੱਲ ਐ ਹਮ ਹਾਂਜੀ ਤੇ ਤੁਸੀਂ ਕੀ ਕਹਿਣਾ ਹੈ ਓਹਦੇ ਨਾਲ? ਪੈਕਟ ਬੜੇ। ਖਾਂਦੇ ਫੇਰ ਕਦੇ ਕੁਰਕਰੇ ਹੋ ਗਏ ਲੇਸ ਵਗੈਰਾ ਹੋ ਗਏ ਇਹ ਵੀ ਨੀ ਸਹੀ ਹੈਗੇ ਨਾ ਪੇਟ ਵਾਸਤੇ
ਹੋਰ ਏਡੇ ਮਸਾਲੇ ਹੁੰਦੇ ਉਹਨਾਂ ਚ ਵੀ ਪਤ ਪਤਾ ਨੀ ਕਿਹੜੀ ਮਿਰਚਾਂ ਕਿਹੜੇ ਤੇਲ ਚ ਤਲਦੇ ਨੇ ਉਹਨਾਂ ਨੂੰ ਔਰ ਬਂ ਔਰ ਬੰਦ ਪੈਕੇਟ ਤਾਂ ਵੈਸੇ ਵੀ ਨੀ ਖਾਣਾ ਚਾਹੀਦਾ ਚਲੋ ਬਾਹਰ ਦਾ ਤੇ ਜਿਹੜਾ ਐ ਫਾਸਟ ਫੂਡ ਖਾ ਰਹੇ ਨੇ ਚਲ ਸਾਡੇ ਸਾਹਮਣੇ ਬਣ ਰਿਹਾ ਥੋੜਾ ਬਹੁਤ ਦਿਸਦਾ ਹੈ ਨਾ ਸਾਨੂੰ ਕਿ ਕੀ ਹੈਗਾ ਕੀ ਨੀ ਹੈਗਾ। ਅੱਜ ਕੱਲ
ਬੰਦ ਪੈ ਕੇ ਵੀ ਥੋੜਾ ਜਿਹਾ ਕਟਿੰਗ ਕਰਕੇ ਫਾਲਮ ਜਾਨਵਲ ਵਿੱਚ ਪਤਾ ਨੀ ਹ ਕੀ ਹੈਗਾ ਕੀ ਨਹੀਂ ਹੈਗਾ ਨੁਕਸਾਨਦਾਇਕ ਐ ਹਾਂਜੀ ਇਹ ਤਾਂ ਹੈ ਹੀ ਹੈ ਹਮ ਨੁਕਸਾਨਦਾਇਕ ਹੈ ਘਰ ਸਬਜ਼ੀ ਚ ਥੋੜੀ ਮਿਰਚ ਪੈਵੇ ਤੇ ਸੀ ਸੀ ਕਰਦੇ ਨੇਂ ਸਬਜ਼ੀ ਚ ਛੱਡ ਦਿੰਦੇ ਨੇ ਨਹੀਂ ਅਸੀਂ ਨੀ ਖਾਣੀ ਤੁਸੀਂ ਜਿਆਦਾ ਸਪਾਈਸੀ ਬਣਾ ਦਿੱਤੀ ਏਦਾਂ ਕਰਤਾ ਓਦਾ ਕਰਤਾ ਤੇ ਪੈਕੇਟ ਬਾਹਰ ਲੈ ਹਮ ਖਾਂਦੇ ਆ ਸਪਾਈਸੀ
ਪੈਕਟ ਵੀ ਤੇ ਪਤਾ ਨੀ ਨਾ ਕੋਈ ਪਹਿਲਾਂ ਹੁੰਦੇ ਸੀ ਚਲੋ ਵਧੀਆ ਆਉਂਦੇ ਸੀ ਅਸੀਂ ਖਾਂਦੇ ਸੀ ਜਦੋਂ ਛੋਟੇ ਹੁੰਦੇ ਸੀ ਨਟਖਟ ਜਾ ਖਾ ਲੈਂਦੇ ਸੀ ਉਹ ਚੀਜ਼ਾਂ ਥੋੜੀ ਵਧੀਆ ਵੀ ਲੱਗਦੀ ਸੀ
ਪਤਾ ਨੀ ਕਿਹੜੇ ਗੰਦਮੰਦ ਤੇਲ ਚ ਤਲਦੇ ਨੇ
ਹਮ ਕੁਆਂਟਿਟੀ ਘੱਟ ਹੈ ਜਦੋਂ ਕੁਆਂਟਿਟੀ ਵਿੱਚ ਘੱਟ ਹੈ ਚੀਜ਼ਾਂ ਦੀ ਤੇ ਪੈਸੇ ਜ਼ਿਆਦਾ ਜ਼ਿਆਦਾ ਨੇ ਹਮ ਹਾਂਜੀ ਕੁਆਂਟਿਟੀ ਘੱਟ ਆ ਤੇ ਪੈਸੇ ਜ਼ਿਆਦਾ ਕੁਆਂਟਿਟੀ ਜ਼ਿਆਦਾ ਤੇ ਫਾਈਦਾ ਹੋ ਗਿਆ ਨਾ ਤੇ ਮਸਾਲੇ ਬਹੁਤ ਚੀਜ਼ ਆ ਬਹੁਤ ਹੀ ਜ਼ਿਆਦਾ ਕੋਈ ਨਿੰਬੂ ਫਲੇਵਰ ਹੋ ਗਿਆ ਕੋਈ ਮਤਲਬ ਟਮਾਟੋ ਵਾਲਾ ਹੋ ਗਿਆ ਨਾ ਲੇਸ ਵਗੈਰਾ ਹੀ ਲਗਾ ਲੋ ਤੁਸੀਂ ਕੁਰਕਰੇ ਲਗਾ ਲੋ ਕਿੰਨੇ ਮਤਲਬ ਖ਼ਰਾਬ ਹੈ ਦੱਸਦੇ ਬਾਰ ਬਾਰ ਨਾ ਖਾਓ ਨਾ ਖਾਓ ਪਰ ਨਹੀਂ ਹਟਦੇ ਇਹ ਕਹਿੰਦੇ ਚਾ
ਨਾ ਨਾ ਬਿਲਕੁਲ ਨਹੀਂ ਹਟਦੇ ਜਿੰਨਾ ਮਰਜ਼ੀ ਸਮਝਾ ਲੋਓ ਮੈਂ ਉਹੀ ਮੈਂ ਮੈਂ ਵੀ ਪਰਸੋਂ ਸਮਝਾਇਆ ਮੈਂ ਕਿਹਾ ਤੁਸੀਂ ਪਾਪਾ ਲੈ ਕੇ ਆਉਂਦੇ ਨੇ ਬਈ ਫਰੂਟ ਲੈ ਕੇ ਆਉਂਦੇ ਨੇ ਜੂਸ ਬਣਾ ਲੋ ਸ਼ੇਕ ਬਣਾ ਲੋ ਮੈਂ ਬਣਾ ਕੇ ਦੇ ਦਿੰਦੀ ਆਂ ਇਹਨਾਂ ਦੇ ਪਾਪਾ ਸਪੈਸ਼ਲ ਮਿਕਸਰ ਲੈ ਕੇ ਆਏ ਨੇ ਇਹਨਾਂ ਵਾਸਤੇ ਕਿ ਬਈ ਬੱਚਿਆਂ ਨੂੰ ਘਰ ਜੂਸ ਦੋ ਬਈ ਜੂਸ ਵੀ ਬਾਹਰ ਦਾ ਨੀ ਦੇਣਾ ਪਰ ਬੱਚੇ ਮੰਨਦੇ ਕਿੱਥੇ ਨੇ ਐਡੇ ਮੈਂ ਕਿਹਾ ਐ ਅੰਬ ਲੈ ਕੇ ਆਏ ਨੇ ਮੈਂਗੋ ਸ਼ੇਕ ਪੀ ਲਓ ਬਈ ਅੰਮਾ ਦਾ ਸੀਜ਼ਨ ਹੈ ਬਈ ਸੀਜ਼ਨ ਦਾ ਅੰਬ ਤੇ ਮਤਲਬ ਸੀਜਨ ਦਾ ਫਲ ਤੇ ਖਾਣਾ ਚਾਹੀਦਾ ਨਾ- ਵਧੀਆ ਹੁੰਦਾ ਇੰਨੇ ਫਰੂਟ ਪਏਓ ਫਰੂਟ ਸਾਰੇ ਸੜ ਜਾਂਦੇ ਨੇ
ਹਾਂਜੀ ਸਹੀ ਗੱਲ ਐ ਫਰੂਟ ਨੀਂ ਖਾਂਦੇ
ਮੈਂ ਕਿਹਾ ਫਲ ਫੁੱਲ ਖਾਇਆ ਕਰੋ ਜਿਹਦੇ ਨਾਲ ਸਿਹਤ ਬਣੇ ਬਦਾਮ ਮੈਂ ਰਾਤੀ ਰੋਜ਼ ਭੀਗੌ ਕੇ ਰੱਖਦੀ ਹਾਂ ਮਜ਼ਾਲ ਐ ਇੱਕ ਵੀ ਬਦਾਮ ਸਵੇਰੇ ਖਾ ਲੈਣ ਹੁਣੇ ਤੇ ਪਿੱਛੇ ਇਹਨਾਂ ਨੇ ਕੀ ਕੀਤਾ ਬਦਾਮਾਂ ਨੂੰ ਨਾ ਲੁਕਾ ਕੇ ਅ ਸੋਫੇ ਦੇ ਥੱਲੇ ਸੱਟਣ ਲੱਗ ਗਏ ਉਹਦੇ ਬਾਏ ਚਾਂਸ ਮੈਂ ਉਸ ਦਿਨ ਪਿੱਛੋਂ ਝਾੜੂ ਝੂੜੂ ਮਾਰਿਆ ਸੋਫੇ ਨੂੰ ਐਵੇਂ ਛੰਡਿਆ ਤੇ ਬਦਾਮ ਨਿਕਲੇ ਮੈਂ ਕਿਹਾ ਦੱਸ ਵੀ ਤੁਸੀਂ ਐਵੇਂ ਵੇਸਟ ਕਰ ਰਹੇ ਹੋ
ਉਹੀ ਜਿਹੜੀ ਚੰਗੀ ਚੀਜ਼ ਆ ਉਹ ਨੀ ਖਾਣੀ ਹੈਗੀ। ਤੇ ਜਿਹੜੇ ਮਤਲਬ ਏਦਾਂ ਫਾਲਤੂ ਫੂਲਤੂ ਚੀਜ਼ਾਂ ਬਰਗਰ ਹੋਗੇ ਪੀਜ਼ਾ ਵਗੈਰਾ ਹੋ ਗਏ ਤੇ ਉਹ ਤਾਂ ਬਸ ਫਟਾਫਟ ਅੰਦਰ ਨੰਗ ਦੇਨੇ ਹਾਂ ਏਦਾਂ ਦੀਆਂ ਚੀਜ਼ਾਂ ਅੰਦਰ ਨੀ ਲੰਘ ਦਿਆਂ ਚਜ ਦੀਆਂ ਚੀਜ਼ਾਂ ਜਿਹੜੇ ਬਦਾਮ ਵਗੈਰਾ ਹੋਗੇ ਰੋਸਟਡ ਡਰਾਈ ਫਰੂਟ ਵਗੈਰਾ ਹੋ ਗਿਆ ਉਹ ਨੀ ਖਾ ਕੇ ਖੁਸ਼ ਹੈਗੇ ਹਾਂਜੀ ਮਖਾਣੇ ਵਗੈਰਾ ਲਗਾ ਲੋ ਕਿੰਨੇ ਟਸਟੀ ਲੱਗਦੇ ਨੇ ਥੋੜੇ ਤੇਲ ਵਿੱਚ ਫਰਾਈ ਵਗੈਰਾ ਕਰਕੇ ਨਮਕ ਵਗੈਰਾ ਪਾ ਕੇ ਉਹ ਜ਼ਿਆਦਾ ਟੇਸਟੀ ਲੱਗਦੇ ਖਾਣ ਵਿੱਚ ਉਹ ਚਾਹ ਨਾਲ ਉਹ ਚੀਜ਼ ਅਵਾਇਡ ਕਰਦੇ ਨੇ ਉਹ ਖਾਂਦੇ ਨੀ ਸਕ
ਨਾ ਨਾ ਬਿਲਕੁਲ ਨਹੀਂ ਖਾਂਦੇ
ਹਾਂਜੀ
ਚਲੋ ਕੋਈ ਨੀ ਸਮਝਾਵਾਂਗੇ ਅਸੀਂ ਸਮਝਾ ਹੀ ਸਕਦੇ ਹਾਂ ਹੋਰ ਕੀ ਕਰ ਸਕਦੇ ਹ ਹਨਾ ਹੋਰ ਦੱਸੋ ਠੀਕ ਨੇ ਘਰ ਸਭ ਘਰ ਪਰਿਵਾਰ ਸਭ ਠੀਕ ਹੈ ਲਾਣਾ ਚੱਕਰ ਤੁਸੀਂ ਕਿਸੇ ਦਿਨ ਲਾਓ ਬੜਾ ਚਿਰ ਹੋ ਗਿਆ। ਤੁਸੀਂ ਆਏ ਨੀ
ਹਮ, ਹਮ ਅਸੀਂ ਦੇਖੋ ਸਮਝਾ ਹੀ ਸਕਦੇ ਹਾਂ ਮੰਨਾ ਤੇ ਮੰਨਾ ਇਹਨਾਂ ਦੀ ਗੱਲ ਹੈ ਨਾ, ਅੱਗੇ ਵੱਡੇ ਹੋਣਗੇ ਇਹਨਾਂ ਨੂੰ ਹੀ ਦਿੱਕਤ ਹੋਏਗੀ।
ਹਾਂਜੀ, ਹਾਂਜੀ ਇਹ ਤਾਂ ਹੈ ਹੀ ਆ ਹਮ ਚਲੋ ਵੇਖਦੇ ਆਂ ਕੀ ਕਰਦੇ ਆ ਹਨਾ, ਓਕੇ ਜੀ ਸਤਿ ਸ਼੍ਰੀ ਅਕਾਲ।
ਠੀਕ ਹੈ।